ਹੈਲੋ।
ਹੈਲੋ।
ਹਾਂਜੀ ਸਤਿ ਸ੍ਰੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੇ।
ਬਸ ਬਹੁਤ ਵਧੀਆ ਤੁਸੀਂ ਦੱਸੋ ਕਿਵੇਂ ਜੇ।
ਬਸ ਠੀਕ ਹੈ ਹੋਰ ਕੀ ਕਰੀ ਜਾਂਦੇ ਸੀ।
ਹਾਂਜੀ ਹਾਂਜੀ, ਕੁਛ ਨੀ ਬਸ ਤੁਾਨੂੰ ਯਾਦ ਕਰ ਰਹੀ ਸੀ ਮੈਂ ਚਲੋ ਜੋਤ ਨਾਲ ਗੱਲ ਕਰ ਲੈਂਦੀ ਹਾਂ। ਹੋਰ ਸੁਣਾਓ ਕਿਵੇਂ ਜਾ ਰਹੀ ਹੈ, ਲਾਈਫ ਤੁਹਾਡੀ ਜ਼ਿੰਦਗੀ ਕਿਵੇਂ ਲੰਘ ਰਹੀ ਹੈ।
ਹਾਂਜੀ ਹਾਂਜੀ, ਵਧੀਆ ਲੰਘਦੀ ਪਈ ਐ।
ਠੀਕ ਠੀਕ ਆ ਹੋਰ ਸੁਣਾਓ ਤੁਹਾਡੇ ਮਾਹੌਲ ਕਿਵੇਂ ਇੱਧਰ।
ਬਸ ਠੀਕ ਨੇ ਜੇ।
ਅੱਛਾ ਅੱਛਾ ਠੀਕ ਆ ਹੋਰ ਸੁਣਾਓ।
ਹੋਰ ਠੀਕ ਮੌਸਮ ਵੀ ਠੀਕ ਹੀ ਆ ਤੁਹਾਨੂੰ ਪਤਾ ਹੀ ਹੈ ਗਰਮੀ ਚੱਲਦੀ ਪਈ ਹੈ ਅੱਜ ਕੱਲ।
ਹਾਂਜੀ ਹਾਂਜੀ ਇਹ ਤਾਂ ਹੈ ਗਰਮੀ ਤਾਂ ਅੱਗੇ ਨਾਲੋਂ ਕਾਫੀ ਹੋ ਗਈ ਆ। ਪਰ ਜਿੱਦਾਂ ਤੁਸੀਂ ਸ਼ਹਿਰ ਵਿੱਚ ਰਹਿੰਦੇ ਹੋ। ਤੇ ਜੇ ਮੈਨੂੰ ਲੱਗਦਾ ਕਿ ਸ਼ਹਿਰ ਦੇ ਵਿੱਚ ਜ਼ਿਆਦਾ ਗਰਮੀ ਹਨਾ ਜ਼ਿਆਦਾ ਤਾਪਮਾਨ ਹੈਗਾ ਪਿੰਡਾਂ ਵਿੱਚ ਹੂੰ। ਹੋ ਜਾਂਦਾ ਆ ਕਿ ਥੋੜਾ ਹਵਾ ਚੱਲਦੀ ਰਹਿੰਦੀ ਹੈ ਠੰਡੀ ਹਵਾ ਚੱਲਦੀ ਹੈ ਸਵੇਰੇ ਸਵੇਰੇ। ਤੇ ਖੁੱਲੀ ਹਵਾ ਹੁੰਦੀ ਹੈ ਤਾਜ਼ੀ ਤਾਜਗੀ ਵਾਲੀ ਹਵਾ ਹੁੰਦੀ ਆ ਤੁਸੀਂ ਦੱਸੋ ਇੱਥੇ ਕਿਵੇਂ ਦੇ
ਹਾਂਜੀ-ਹਾਂਜੀ ਤੁਹਾਨੂੰ ਪਤਾ ਹੀ ਹੈ, ਜਿਵੇਂ ਕਿ ਸ਼ਹਿਰਾਂ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਵਾ ਹਨਾ ਤੇ ਘਰ ਵੀ ਛੋਟੀਆਂ- ਛੋਟੀਆਂ ਗਲੀਆਂ ਵਿੱਚ ਹੁੰਦੇ ਨੇ ਬਹੁਤੇ ਵੱਡੇ ਘਰ ਨਹੀਂ ਹੁੰਦੇ ਸ਼ਹਿਰਾਂ ਦੇ ਵਿੱਚ ਤੇ ਜਿਵੇਂ ਜ਼ਿਆਦਾ ਵਾਹਨ ਦਾ ਵਾਹਨਾਂ ਦਾ ਜ਼ਿਆਦਾ ਪ੍ਰਯੋਗ ਹੁੰਦਾ ਜਿਹਦੇ ਕਾਰਨ ਕਿ ਮਤਲਬ ਜ਼ਿਆਦਾ ਤਾਪਮਾਨ ਵੱਧ ਜਾਂਦਾ ਹੈ ਕਿਉਂਕਿ ਔਣਾ ਜਾਣਾ ਲੋਕਾਂ ਦਾ ਲੱਗਾ ਰਹਿੰਦਾ।
ਹਾਂਜੀ ਇੱਕ ਗੱਲ ਹੋਰ ਨਾਲੇ ਸ਼ਹਿਰਾਂ ਦੇ ਵਿੱਚ ਨਾ, ਹੈਗੀ ਜਨਸੰਖਿਆ ਜਿਆਦਾ ਹੁੰਦੀ ਪਿੰਡ ਨਾਲੋਂ ਪਿੰਡਾਂ ਵਿੱਚ ਇਹ ਕਿ ਥੋੜ੍ਹੀ ਘੱਟ ਹੁੰਦੀ ਆ। ਤੇ ਵਿਰਲੇ ਵਿਰਲੇ ਲੋਕ ਹੁੰਦੇ ਨੇ ਸ਼ਹਿਰਾਂ ਵਿੱਚ ਜ਼ਿਆਦਾ ਹੈ ਨਾ ਜਨਸੰਖਿਆ। ਇਹਦਾ ਥੋੜਾ ਕਾਫੀ ਪ੍ਰਭਾਵ ਪੈਂਦਾ ਆ।
ਹਾਂਜੀ- ਹਾਂਜੀ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਲੋਕ, ਪਿੰਡਾਂ ਦੇ ਜਿਵੇਂ ਲੋਕ ਹੁੰਦੇ ਆ ਆਪਣੇ ਕੰਮ ਕਾਰ ਦੀ ਤਲਾਸ਼ ਦੇ ਵਿੱਚ ਸ਼ਹਿਰਾਂ ਨੂੰ ਆਉਂਦੇ ਆ, ਤੇ ਹੋਰ ਵੀ ਪਿੰਡਾਂ ਵਾਲਿਆਂ ਨੂੰ ਬਹੁਤ ਸਾਰਾ ਸਮਾਨ ਲੋੜਵੰਦ ਜਿਹੜੀਆਂ ਕੁਝ ਚੀਜ਼ਾਂ ਹੁੰਦੀਆਂ ਉਹਨਾਂ ਦੇ ਸ਼ਹਿਰੋਂ ਰੀ ਖੜੀਆਂ ਹੁੰਦੀਆਂ ਨੇ ਤੇ ਆਵਾਜਾਈ ਲੱਗੀ ਰਹਿੰਦੀ ਹੈ।
ਹਾਂਜੀ -ਹਾਂਜੀ, ਔਹੀ ਨਾ ਪਿੰਡਾਂ ਦੇ ਵਿੱਚ ਚਲੋ ਇਹ ਹੈਗਾ ਕਿ ਅਸੀਂ ਕੁਦਰਤ ਨਾਲ ਜੁੜੇ ਰਹਿੰਦੇ ਹਾਂ। ਸਵੇਰੇ -ਸਵੇਰੇ ਉੱਦੇ ਆ ਤੇ ਚਿੜੀਆਂ ਦੀ ਆਵਾਜ਼ਾਂ ਸਾਨੂੰ ਸੁਦੀਆਂ ਨੇ ਤੇ ਠੰਡੀ ਹਵਾ ਅਹ ਤਾਜ਼ਗੀ ਹਵਾ ਜਿਹੜੀ ਨਾ ਸਾਨੂੰ ਮਿਲਦੀ ਆ ਪਰ ਇਹ ਆ ਕਿ ਚਲੋ। ਸ਼ਹਿਰਾਂ ਵਿੱਚ ਵੀ ਕਾਫੀ ਜਿਹੜੀਆਂ ਸਹੂਲਤਾਂ ਨੇ ਮਿਲ ਜਾਂਦੀਆਂ ਨੇ ਜਿਵੇਂ, ਬੱਚਿਆਂ ਦੇ ਮੰਨ ਲਓ ਸਕੂਲ ਨੇ ਕਿਸੇ ਨੇ ਕਾਲਜ ਜਾਣਾ ਵਾ ਜਾਂ ਹੋਰਸਪਿ ਟਲ ਬਣੇ ਹੁੰਦੇ ਆ ਉਹ ਸਾਰੇ ਕੁੱਝ ਸਾਨੂੰ ਸ਼ਹਿਰ ਵਿੱਚ ਹੀ ਮਿਲਦੇ ਆ।
ਹਾਂਜੀ -ਹਾਂਜੀ ਇਹ ਗੱਲ ਤਾਂ ਹੈਗੀ ਹੈ ਪਿੰ ਪਿੰਡਾਂ ਦੇ ਵਿੱਚ ਪਰਤਾ ਪਿੰਡਾਂ ਪਿੰਡਾਂ ਵ ਪਿੰਡਾਂ ਦੇ, ਵਿੱਚੋਂ ਹੀ ਹੈਲੋ।
ਹਾਂਜੀ -ਹਾਂਜੀ।
ਹੈਲੋ। ਮੈਂ ਕਿਹਾ ਜਿਵੇਂ ਕਿ ਤੁਹਾਨੂੰ ਪਤਾ।
ਪਿੰਡਾਂ ਵਿੱਚ ਸਹੂਲਤਾਂ ਘੱਟ ਹੁੰਦੀਆਂ ਨੇ,
ਸਾਨੂੰ ਹ ਤਰ੍ਹਾਂ ਦੀ ਸਹੂਲਤ ਘਲ ਵੀ ਮਿਲ ਜਾਂਦੀ ਹੈ।
ਹਾਂਜੀ- ਹਾਂਜੀ ਇਹ ਤੇ ਗੱਲ ਹੈ ਬਿਲਕੁਲ ਸਹੀ ਹੈ ਤੁਹਾਡੀ। ਬਾਕੀ ਹੋਰ ਸੁਣਾਓ? ਇੱਕ ਇਹ ਹੈ ਕਿ, ਜਿਹੜੀ ਸ਼ਹਿਰੀ ਜਿਹੜੀ ਜ਼ਿੰਦਗੀ ਹੈਗੀ ਹੈ ਨਾ। ਔਹ ਮੈਨੂੰ ਜਿੱਥੇ ਤ ਮੈਨੂੰ ਲੱਗਦਾ ਵਾ। ਕਿ ਔਹ ਕਾਫ਼ੀ ਜਿਆਦਾ ਨਾ ਰਹਿੰਦੇ ਨੇ, ਆਪਣੇ ਕੰਮਾਂ ਕਾਰਾਂ ਵਿੱਚ ਰੁੱਝੇ ਰਹਿੰਦੇ ਆ ਆਪਣੇ ਆਪਸ ਵਿੱਚ ਗੱਲਬਾਤ ਕਰਨ ਦਾ ਮੈਨੂੰ ਨੀ ਲੱਗਦਾ ਕਿ ਉਹ ਕੋਲ ਸਮਾਂ ਮਿਲਦਾ ਹੋਵੇਗਾ।
ਹੋਰ ਕੀ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਸ਼ਹਿਰਾਂ ਦੇ ਵਿੱਚ ਆਮ ਜ਼ਿਆਦਾਤਰ ਲੋਕ ਜਿਆਦਾ ਨ ਛੋਟੇ- ਛੋਟੇ ਘਰ ਹੁੰਦੇ ਨੇ ਜਿਆਦਾਤਰ ਲੋਕ ਆਪਣੇ ਕੰਮੀ ਕਾਰੀ ਲੱਗੀ ਰਹਿੰਦੇ ਨੇ, ਲੋਕ ਮਤਲਬ ਪ੍ਰਾਈਵੇਟ ਜਿਹੜੇ ਕੰਮਾਂ ਦੇ ਵਿੱਚ ਜਿਆਦਾ ਹੁੰਦੇ ਨੇ ਤੇ ਔਹ ਆਪਣੇ ਕੰਮ ਕਾਰਾਂ ਦੇ ਵਿੱਚ ਰੁੱਝੇ ਰਹਿੰਦੇ ਨੇ ਤੇ ਬਹੁਤ ਘੱਟ ਸਮਾਂ ਮਿਲਦਾ ਹੈ। ਪਰ ਇਹ ਪਿੰਡਾਂ ਦੇ ਵਿੱਚ ਇੱਕ ਖੁੱਲ੍ਹਾ ਮਾਹੌਲ ਹੁੰਦਾ ਜਿੱਥੋਂ ਤੱਕ ਮੈਨੂੰ ਲੱਗਦਾ ਹਨਾ।
ਹਾਂਜੀ ਹਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਪਿੰਡਾਂ ਦੇ ਵਿੱਚ ਇਹ ਹੈ ਇੱਕ ਲੋਕੀ ਨਾ ਜਿਹੜੇ ਕੰਮ ਕਾਰ ਆਪਣੇ ਸਮੇਂ ਸਿਰ ਕਰ ਲੈਂਦੇ ਨੇ ਤੇ ਫੇਰ ਆਂਢ ਗੁਆਂਢ ਵੀ ਜਿਹੜੇ ਲੋਕੀ ਨੇ ਕਿਤੇ ਨਾ ਕਿਤੇ ਤੇ ਆਪਸ ਦੇ ਵਿੱਚ ਘਰਾਂ ਵਿੱਚ ਚਲੇ ਜਾਂਦੇ ਨੇ। ਆਪਣੇ ਜਿਹੜੇ ਦੁੱਖ ਸੁੱਖ ਨੇ ਉਹ ਫੋਲਦੇ ਰਹਿੰਦੇ ਨੇ। ਤੇ ਚਲੋ ਇਹ ਵਧੀਆ ਵੀ ਗੱਲ ਆ। ਤੇ ਆਪ ਜਿਹਾ ਨੇ ਕਿ ਚਲੋ। ਇੱਕ ਦੂਜੇ ਦੇ ਦੁੱਖ- ਸੁੱਖ ਵਿੱਚ ਸਾਥ ਦਿੰਦੇ ਨੇ ਲੋਕੀ। ਇਹ ਪਿੰਡਾਂ ਦੇ ਹੈਗੀ ਆ। ਇੱਕ ਵੱਡੀ ਖ਼ਾਸੀਅਤ ਹੈਗੀ ਆ। ਬਾਕੀ ਹੋਰ ਇਹ ਆ ਕਿ ਏਨਾ ਕੁੱਝ ਤੁਹਾਨੂੰ ਪਤਾ ਵਾਂ। ਕੋਈ ਮੁਸ਼ਕਿਲਾਂ ਵੀ ਆ ਜਾਂਦੀਆਂ ਨੇ। ਜਿਵੇਂ ਇੱਥੇ ਸਾਨੂੰ। ਸਰਕਾਰੀ ਸਹੂਲਤ ਨਹੀਂ ਮਿਲਦੀ ਹੈਗੀ। ਨਸਿਹਤ ਦੇ ਮੁਤਾਬਿਕ ਕਲੀਨਿਕ ਨੀ ਹੈਗੇ ਇੱਥੇ। ਉਹਦੇ ਕਰਕੇ ਜੇ ਸਾਨੂੰ ਤੇ ਅਚਨਚੇਤ ਸਾਨੂੰ ਕੋਈ ਕੰਮ ਪੈ ਜਾਂਦਾ। ਸਾਨੂੰ ਸਾਰਿਆਂ ਨੂੰ ਸ਼ਹਿਰਾਂ ਵੱਲ ਲਈ ਭੱਜਣਾ ਪੈਂਦਾ ਆ। ।
ਹਾਂਜੀ ਇਹ ਗੱਲ ਤਾਂ ਹੈਗੀ ਆ। ਕਿ ਸਰਕਾਰਾਂ ਨੂੰ ਵੀ ।
ਸਹੀ ਚ। ਹਾਂਜੀ- ਹਾਂਜੀ ਪਰ ਇਹ ਇੱਕ ਚਲੋ ਹੌਲੀ- ਹੌਲੀ ਸਮੇਂ ਦੇ ਨਾਲ ਨਾਲ ਨਾ। ਪਿੰਡਾਂ ਵਿੱਚ ਤਰੱਕੀ ਹੋ ਰਹੀ ਆ, ਪਰ ਕਿਤੇ ਨਾ ਕਿ ਕੋਈ ਇਹੋ ਜਿਹੇ ਵੀ ਪਿੰਡ ਹੈਗੇ ਜਿੱਦ ਹਾਲੇ ਤੱਕ ਨਾ ਕੋਈ ਆਵਾਜਾਈ ਦਾ ਸਾਧਨ ਨੀ ਹੈਗਾ। ਉਹ ਪਿੰਡ ਜਿਹੜੇ ਹਲੇ ਕਈ ਵੀ ਪਿਛੜੇ-ਪਿਛੜੇ ਇਲਾਕਿਆਂ ਵਾਂਗ ਹੀ ਰਹਿ ਰਹੇ ਨੇ।
ਹਾਂਜੀ- ਹਾਂਜੀ ਤੁਹਾਨੂੰ ਪਤਾ। ਕਿ ਮੇਰੀ ਇੱਕ ਸਹੇਲੀ ਹੈ ਉਹਦੇ ਘਰ ਮੈਂ ਜਦੋਂ ਵੀ ਜਾਣਾ ਹੁੰਦਾ ਵਾ ਉੱਥੇ ਮੈਨੂੰ ਕੋਈ ਆਉਣ ਜਾਣ ਦਾ ਸਾਧਨ ਨਹੀਂ ਸਾਧਨ ਨਹੀਂ ਮਿਲਦਾ। ਤੇ ਜੇ -ਜੇ ਅਸੀਂ ਉੱਥੇ ਕੋਈ ਟੈਂਪੂ ਵਗੈਰਾ ਕਰਵਾ ਕੇ ਜਾਨੇ ਹਾਂ। ਤੇ ਉਹ ਸਾਲਮ ਦੇ ਤੌਰ ਤੇ ਜਾਂਦਾ ਹੈ। ਮਲ ਮਤਲਬ ਕਿ ਉਹ ਵੱਧ ਕੀਮਤ ਮੰਗਦਾ ਹੈ। ਜਿਵੇਂ ਕਿ ਉੱਥੇ ਜਾਣ ਦੇ ਜੇ ਅਸੀਂ ਵੇਖਿਆ ਜਾਏ। ਤੇ ਜੇ ਅਸੀਂ ਉੱਥੇ ਬੱਸ ਰਾਹੀਂ ਜਾਣਾ ਹੋਵੇ। ਤੇ ਦਸ ਤੋਂ ਵੀਹ ਰੁਪਏ ਲੱਗਣਗੇ। ਪਰ ਉੱਥੇ ਬੱਸ ਵਾਲੀ ਸਹੂਲਤ ਹੈ ਹੀ ਨਹੀਂ ਹੈ ਕਿਉਂਕਿ ਸਰਕਾਰਾਂ ਨੇ ਓਥੇ ਉਥੇ ਉ ਓਧਰ ਦੇ ਜਾਣ ਵਾਸਤੇ ਰਾਹ ਹੀ। ਨਿਯਮ ਬਣਾਏ ਹੋਏ। ਤੇ ਫੇਰ ਸਾਨੂੰ ਇੱਕ ਅਲੱਗ। ਤੋਂ ਉਹ ਟੈਂਪੂ ਕਰਾ ਕੇ ਜਾਣਾ ਪੈਂਦਾ ਜਿਹੜਾ ਕਿ ਸਾਡੇ ਕੋਲ ਇੱਕ ਟੈਮ ਦਾ ਸੋ ਰੁਪਈਆ। ਵਸੁਲ ਦਾ ਏ।
ਹਾਂਜੀ। ਉਹੀ ਨਾ ਕਿ ਪਿੰਡਾਂ ਵਿੱਚ ਆਉਣ ਜਾਣ ਦੀ ਤੰਗੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਸ਼ਹਿਰਾਂ ਵਿੱਚ ਚਲੋ ਆਮ ਹੀ ਜਿਹੜੇ ਹੈਗੇ ਨੇ ਰਿਕਸ਼ੇ ਚੱਲਦੇ ਹੀ ਰਹਿੰਦੇ ਨੇ। ਕੋਈ ਨਾ ਕੋਈ ਸਾਧਨ ਜਿਹੜਾ ਮਿਲ ਜਾਂਦਾ ਆ।
ਹਾਂਜੀ - ਹਾਂਜੀ ਨਹੀਂ - ਨਹੀਂ ਸ਼ਹਿਰਾਂ ਚ ਤਾਂ ਬਹੁਤ ਵਾਧ ਨੇ। ਇੱਥੇ ਤਾਂ ਹਰ ਤਰ੍ਹਾਂ ਦੀ ਸਹੂਲਤ ਮਿਲ ਜਾਂਦੀ ਆ। ਹੁਣ ਤੁਸੀਂ ਮੰਨੋਗੇ ਅਸੀਂ ਸ਼ਹਿਰ ਚ ਰਹਿੰਦੇ ਹਾਂ। ਅਸੀਂ ਰਾਤ ਦੇ ਦਸ ਵਜੇ ਗਿਆਰਾਂ ਵਜੇ। ਜਦੋਂ ਸਾਡਾ ਦਿਲ ਕਰੇ ਅਸੀਂ ਬਜ਼ਾਰੋਂ ਕੁਛ ਵੀ ਖਾਣ ਨੂੰ ਲਿਆਨੇ ਹਾਂ ਸਾਡੇ ਇੱਥੇ ਹੋਸਪਿਟਲ ਵੀ। ਚੌਵੀ ਘੰਟੇ ਖੁੱਲ੍ਹੇ ਰਹਿੰਦੇ ਨੇ। ਅਸੀਂ ਜਿਹਾ ਕਿਸੇ ਨੂੰ ਵੀ ਸਮਝ ਲਓਗੇ। ਕਿ ਘਰ ਚ ਕੋਈ ਬਜ਼ੁਰਗ ਆ। ਤੇ ਉਹਦੀ ਸਿਹਤ ਖ਼ਰਾਬ ਆ ਜਾਂ ਫਿਰ ਉਹਨੂੰ ਕਿਤੇ ਦਿਖਾਉਣ ਦੀ ਲੋੜ ਹੈਗੀ ਆ। ਤੇ ਇੰਨੀਆਂ ਸਹੂਲਤਾਂ ਨੇ। ਕਿ ਬੰਦਾ ਉਸੇ ਟਾਈਮ ਉਹਨਾ ਨੂੰ ਜਾ ਕੇ ਰਾਤ ਦੇ ਬਾਰਾਂ ਵਜੇ ਵੀ। ਅਸੀਂ ਹੋਸਪਿਟਲ ਜਾ ਕੇ ਤਾਂ ਉਹਨਾਂ ਦਾ ਇਲਾਜ ਕਰਵਾ ਸਕਦੇ ਹਾਂ।
ਹਾਂਜੀ - ਹਾਂਜੀ ਚਲੋ। ਇਹ ਤੇ ਸਭ ਤੋਂ ਵੱਡੀ ਸਹੂਲਤਾਂ ਤੇ ਹੈਗੀਆਂ ਨੇ ਸ਼ਹਿਰਾਂ ਦੀਆਂ। ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸ਼ਹਿਰਾਂ ਵਿੱਚ ਚਲੋਂ। ਥੋੜਾ ਜਹਾ ਮੁਸ਼ਕਿਲਾਂ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ। ਜਿਵੇਂ ਸ਼ਹਿਰਾਂ ਦੇ ਵਿੱਚ ਮੈਨੂੰ ਲੱਗਦਾ ਕੇ ਪ੍ਰਦੂਸ਼ਣ ਜਿਹੜਾ। ਜ਼ਿਆਦਾ ਆ ਤੇ ਜਿਆਦਾ ਆ। ਤੇ ਬਾਕੀ ਹੋਰ ਇਹ ਆ ਗੱਲ ਕੇ ਹਾਂਜੀ।
ਮੈਂ ਕਿਹਾ। ਪ੍ਰਦੂਸ਼ਣ ਤੇ ਜ਼ਿਆਦਾ ਹੀ ਹੈਗਾ ਵਾ।
ਬਾਕੀ ਹੋਰ। ਮੈਂ ਇਹੋ ਹੀ ਕਹਿਣ ਲ ਕਿ ਚਲੋ। ਸਮੇਂ ਦੇ ਨਾਲ-ਨਾਲ ਟੈਕਨੋਲੋਜੀ ਚਲੋਂ ਵੱਧਦੀ ਪਈ ਹੈ, ਸ਼ਹਿਰਾਂ ਦੇ ਵਿੱਚ ਇਹ ਕਿ ਅ ਪਹਿਲਾਂ ਹੀ ਟੈਕਨੋਲੋਜੀ ਆ ਰਹੀ ਜਿਹੜੀ ਸ਼ਹਿਰਾਂ ਦੇ ਵਿੱਚ ਆ, ਟੈਕਨੋਲੋਜੀ ਹੁਣ ਆ ਰਹੀ ਹੈ। ਕਿਤੇ-ਕਿਤੇ ਇਹੋ ਜੇ ਵੀ ਪਿੰਡ ਹੈ ਉੱਥੇ ਹਾਲੇ ਵੀ ਨਾ ਮੋਬਾਇਲ ਦੇ ਜਿਹੜੇ ਨੈਟਵਰਕ ਹੈਗੇ ਨੇ ਉਹ ਕੰਮ ਨੀ ਕਰਦੇ। ਤੇ ਲੋਕੀ ਜਿਹੜੇ ਔਨਲਾਈਨ ਸੇਵਾਵਾਂ ਨਹੀਂ ਕਰ ਪਾਉਂਦੇ ਹੈਗੇ। ਤੇ ਉਹ ਵੀ ਲੋਕਾਂ ਨੂੰ ਕਈਆਂ ਨੂੰ ਦਿੱਕਤ ਆਉਂਦੀ ਹੈ। ਪਰ ਕਈ ਲੋਕ ਕਈ ਪਿੰਡ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਬਹੁਤ ਤਰੱਕੀ ਕਰ ਚੁੱਕੇ ਨੇ। ਜਿਹੜੇ ਕਈ ਸ਼ਹਿਰਾਂ ਨਾਲੋਂ ਵੀ ਵਧੀਆ ਹੋ ਗਏ ਨੇ, ਵਿਕਸਿਤ ਹੋ ਗਏ ਨੇ। ਸਰਕਾਰਾਂ ਵੱਲੋਂ ਨਾ, ਸਰਕਾਰਾਂ ਵੱਲੋਂ ਜਿਹੜੇ ਉਹ ਵੀ ਬਹੁਤ ਜ਼ਿਆਦਾ ਗਲੀਆਂ ਸਾਫ -ਸੁਥਰੀਆਂ ਬਣਵਾਈਆਂ ਗਈਆਂ ਨੇ, ਸਰਕਾਰੀ ਸਕੂਲ ਨੇ। ਉਹ ਵੀ ਬਹੁਤ ਜ਼ਿਆਦਾ ਵਧੀਆ ਬਣਾ ਦਿੱਤੇ ਗਏ ਨੇ। ਬਾਕੀ ਹੋਰ ਆ ਤੇ ਨਾਲ -ਨਾਲ ਤਰੱਕੀ ਹੋ ਰਹੀ ਆ ਪਿੰਡਾਂ ਦੀ ਵੀ। ਤੇ ਚਲੋ ਵਧੀਆ ਉਪਰਾਲਾ, ਹਾਂਜੀ।
ਹੋ ਤੇ ਰਹੀ ਹੈ, ਪਰ ਇਹ ਹਰ ਥਾਂ ਤੇ ਨਾ ਹੋ ਰਹੀ ਮੈਂ ਕਈ ਪਿੰਡ ਵੀ ਇਹੋਜੇ ਵੀ ਇਹੋ ਜਿਹੇ ਦੇਖੇ ਨੇ। ਕਿ ਜਿਹੜੇ ਚੰਗੀ ਤਰ੍ਹਾਂ ਵਿਕਸਿਤ ਨਹੀਂ ਹੈਗੇ ਤੇ ਉਹਨਾਂ ਚ ਤੇ ਕਈਆਂ ਥਾਵਾਂ ਤੇ ਤੇ ਬਹੁਤ ਬੁਰਾ ਹਾਲ ਏ, ਕਿ ਮਤਲਬ ਮੈਂ ਮਤਲਬ ਕਈ ਥਾਵਾਂ ਤੇ ਤੇ ਬਿਜਲੀ ਨਹੀਂ ਆਉਂਦੀ। ਪਿੰਡਾਂ ਥ ਥਾਵਾਂ ਚ ਤੇ ਕਈ -ਕਈ ਟਾਈਮ।
ਹਾਂਜੀ -ਹਾਂਜੀ ਇਹੀ ਮਾੜਾ ਹਾਲ ਏ ਨਾ ਕਈ ਪਿੰਡਾਂ ਦਾ ਚਲੋ। ਹੋਈ ਜਾਣਾ ਚਲੋ ਸਰਕਾਰਾਂ ਚਲੋ ਵੇਖਣ ਸਾਰੇ ਪਿੰਡਾਂ ਵੱਲ ਤੇ ਚਲੋ। ਵਧੀਆ ਗੱਲ ਆ ਬਾਕੀ ਇਹ ਹੈ ਕਿ ਜੇਕਰ ਪਿੰਡਾਂ ਦੇ ਵਿੱਚ ਸਾਰੀਆਂ ਸਹੂਲਤਾਂ ਹੋਣ ਹਨਾ। ਜਿਵੇਂ ਸਿਹਤ ਹੋ ਗਿਆ, ਰੁਜ਼ਗਾਰ ਹੋ ਗਿਆ। ਤੇ ਫੇਰ ਮੈਨੂੰ ਲੱਗਦਾ ਵਾ ਕਿ, ਜਿਹੜੇ ਪਿੰਡ ਇਹਨਾਂ ਸ਼ਹਿਰਾਂ ਨਾਲੋਂ ਵੀ ਜਿਹੜੀ ਜ਼ਿੰਦਗੀ ਉਹ ਜ਼ਿਆਦਾ ਵਧੀਆ ਆ।
ਹਾਂਜੀ- ਹਾਂਜੀ ਕਿਉਂਕਿ, ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕਿ ਖੁੱਲ੍ਹੇ ਖੇਤ ਹੁੰਦੇ ਨੇ। ਖੁੱਲਾ ਮਾਹੌਲ ਹੁੰਦਾ ਨੇ। ਉੱਥੇ ਹਵਾ ਵੀ ਵਧੀਆ ਹੁੰਦੀ ਆ। ਸਾਰਿਆਂ ਮਤਲਬ ਮੈਂ ਆਪਣੇ ਜਦੋਂ ਨਾਨ ਕੇ ਪਿੰਡ ਜਾਂਦਾ ਹੁੰਦਾ ਨਾ, ਤੇ ਮੈਂ ਉੱਥੇ ਬਹੁਤ ਜਿਆਦਾ ਆਨੰਦ ਮਾਣਦਾ ਕਿਉਂਕਿ ਉੱਥੇ ਜਿਵੇਂ ਅਸੀਂ ਸ਼ਹਿਰਾਂ ਚ ਤੰਗ ਥਾਵਾਂ ਤੇ ਰਹਿੰਦੇ ਨੇ ਉਥੋਂ ਦੇ ਥਾਂ ਬੜੇ ਖੁੱਲ੍ਹੇ ਨੇ। ਉੱਥੋਂ ਦੇ ਖੇਤ, ਹਵਾ ਪਾਣੀ ਸਭ ਕੁਛ ਬੜਾ ਸਾਫ਼ -ਸੁਥਰਾ ਨੇ ਤੁਹਾਨੂੰ ਪਤਾ ਇੱਥੇ ਸ਼ਹਿਰਾਂ ਚ ਤੇ ਤੇ ਲੋਕੀ ਇਹ ਹੁੰਦਾ ਨਾ, ਇਹ ਕਿ ਗੰਦਗੀ ਵੀ ਥੋੜੀ ਜ਼ਿਆਦਾ ਹੁੰਦੀ ਹੈ ਸ਼ਹਿਰਾਂ ਦੇ ਵਿੱਚ। ਕਿਉਂਕਿ ਲੋਕੀ ਇਹ ਸਮਝਦੇ ਕਿ ਇਹ ਸਾਡੀ ਜਿੰਮੇਵਾਰੀ ਨ ਹੈਗੀ ਸਾਫ਼ ਕਰਨੀ। ਬਸ ਜਦੋਂ- ਜਦੋ- ਜਿਦੋ- ਜਿਦੀ ਇਹ ਫੇਰ ਕੂੜਾ ਕਰਕੱਟ ਇਹ ਜ਼ਿਆਦਾ ਫੈਲਦਾ ਜਾਂਦਾ ਹੈ। ਮੈਨੂੰ ਲੱਗਦਾ
ਹਾਂਜੀ, ਹਾਂਜੀ, ਇਹ ਤੇ ਗੱਲ ਹੈ ਸ਼ਹਿਰਾਂ ਦੇ ਵਿੱਚ ਥੋੜ੍ਹਾ ਕੂੜਾ ਕਰਕੱਟ ਦੇ ਕਈ ਵੇਰੀ ਸਾਮਨੇ ਢੇਰ ਲੱਗੇ ਹੁੰਦੇ ਐ। ਚਲੋ ਇੱਕ ਸ਼ਹਿਰਾਂ ਦੀ ਚਲੋ ਸਾਫ਼ ਸਫ਼ਾਈ ਰੱਖਣੀ ਚਾਹੀਦੀ ਆ। ਆਸੇ ਪਾਸੇ ਪਿੰਡਾਂ ਦੇ ਲੋਕ ਚਲੋ ਆਉਂਦੇ ਨੇ ਬਾਕੀ ਹੋਰ ਗੱਲ ਇਹ ਹੈ ਕੇ ਪਿੰਡਾਂ ਦੇ ਵਿੱਚ ਨਾ ਜਿਹੜੇ ਲੋਕ ਆ ਨਾ ਬੜੇ ਸਾਦਗੀ ਵਾਲੀ ਜ਼ਿੰਦਗੀ ਜੀ ਰਹੇ ਨੇ। ਲੋਕਾਂ ਨੇ ਆਪਣੇ ਪਿੰਡਾਂ ਦੇ ਵਿੱਚ ਹੀ ਘਰਾਂ ਦੇ ਵਿੱਚ ਹੀ ਸਬਜ਼ੀ ਲਾਈ ਹੁੰਦੀ ਆ, ਕੋਈ ਬਾਹਰ ਦਾ ਲੈ ਕੇ ਨਹੀਂ ਖਾਣਾ। ਤੇ ਜਿਹਦੇ ਕਰਕੇ ਹਾਂਜੀ ਜਿਹੜੀ ਸਿਹਤ ਹੈ, ਨਾ ਪਿੰਡ ਦੇ ਲੋਕਾਂ ਦੀ ਉਹ ਸ਼ਹਿਰ ਦੇ ਲੋਕਾਂ ਨਾਲੋਂ ਜ਼ਿਆਦਾ ਵਧ ਵਧੀਆ ਇਆ।
ਹਾਂਜੀ- ਹਾਂਜੀ ਚਲੋ ਕੋਈ ਨਾ ਫੇਰ ਮਿਲਦੇ ਹਾਂ, ਠੀਕ ਆ ਜੀ ਸਤਿ ਸ਼੍ਰੀ ਅਕਾਲ।
ਹਾਂਜੀ-ਹਾਂਜੀ, ਸਤਿ ਸ਼੍ਰੀ ਅਕਾਲ।